ਸੱਸੀ ਅਕਾਲ ਜੀ!
ਸਤਿ ਸ੍ਰੀ ਅਕਾਲ! ਹੋਰ ਕਿਵੇਂ ਓ?
ਬਸ, ਵਧੀਆ! ਹੋਰ ਤੁਸੀਂ ਦੱਸੋ?
ਬਾਸ, ਵਧੀਆ!
ਹੋਰ ਕੀ ਬੋਲ ਰਹੇ ਸੀ?
ਕੁਛ ਨੀ, ਬਸ ਬੱਚਿਆਂ ਨੂੰ ਸੁਲਾਇਆ।
ਹਾਂਜੀ।
ਬੱਚਿਆਂ ਦੀ ਨੀਂਦ, ਉਹ ਤਾਂ ਵਿਚਾਰੇ ਅੱਧੇ ਤਾਂ ਸਪਨਿਆਂ ਚ' ਵੀ ਪਹੁੰਚ ਗ ਹੋਣੇ।
ਹਾਂ। ਸਪਨਿਆਂ ਦੀ ਦੁਨੀਆਂ ਵੀ ਕਾਫ਼ੀ ਅੱਛੀ ਹੈ ਨਾ। ਇਥੇ ਨੀ। ਓਹੀ।
ਉਹੀ
ਇਹ ਸਪਨਿਆਂ ਵਿੱਚ ਕੁਝ ਵੀ ਸੋਚ ਲੋਓ ਸਭ ਪਸੀਬਲ ਹੈ। ਰੀਅਲ ਲਾਈਫ ਵਿੱਚ ਹੋ ਨਾ ਹੋ ਲੇਕਿਨ ਸਪਨੇ ਦੀ ਦੁਨੀਆਂ ਵਿੱਚ ਬਹੁਤ ਅੱਛਾ ਹੈ ਸਭ।
ਬਹੁਤ ਅੱਛਾ ਹੈ। ਉਹ ਇਹ ਕੰਮ ਜਾਣ ਵਾਲੇ ਇੱਕ ਉਹੀ ਹੈ। ਕਿ ਬਈ ਚਲੋ, ਏਦਾਂ ਨੀ ਤਾਂ ਸਪਨੇ ਚ' ਹੀ ਸਭ ਚੀਜ਼ਾਂ ਆਪਣੀਆਂ ਕਰਲੋ।
ਹਾਂਜੀ। ਉਹ ਤਾਂ ਹੈ। ਇਹਦਾ ਚੋਕਲਟ ਡ ਫੈਕਟਰੀ ਉਹਗਾ ਈ। ਫੁੱਲ- ਫੁੱਲਾਂ ਦੇ ਖੇਤ ਹੋ ਗਏ, ਪਰੀਆਂ ਹੋ ਗਈਆਂ।
ਓਹੀ- ਓਹੀ।
ਐ ਕੀ ਕੋਈ। ਉਹੀ ਹੈਗੇ ਨੇ ਬਸ ਸਪਨੇ, ਵਧੀਆ ਲੱਗਦੇ ਨੇ।
ਐ ਲਗਦਾ ਕਿ ਬਈ, ਚਲੋ ਆਪਣੇ ਤਾਂ ਨੀ ਕਰ ਪਾਏ ਪੂਰੇ, ਬੱਚਿਆਂ ਦੇ ਕਰ ਲਈਏ।
ਹਾਂਜੀ। ਕਦੀ- ਕਦੀ ਸਪਨੇ ਵੀ ਕਿੰਨੇ ਅਜੀਬ ਆਂਦੇ ਐ ਨਾ। ਮੈਂ ਇੱਕ ਸਪਨਾ ਦੇਖਿਆ, ਮੈਂ ਇੱਕ ਸਪਨਾ ਦੇਖਿਆ। ਹੀ ਸਵੇਰੇ -ਸਵੇਰੇ ਮੈਂ ਨਾ ਸਿੱਧਾ ਦੁਬਈ ਪਹੁੰਚ ਗਈ ਹਾਂ। ਜਦ ਅੱਖ ਖੋਲੀ, ਤੇ ਆਪਣੇ ਮੰਜੇ ਤੇ ਸੀ।
ਹ-ਹਾਂ।
ਮੈਂ ਕਿਹਾ ਕਿੰਨਾ ਵਧੀਆ ਲੱਗ ਰਿਹਾ ਸੀ ਦੁਬਈ ਦੇਖ ਕੇ, ਚਲੋ ਰੀਅਲ ਲਾਈਫ ਵਿੱਚ ਜਾਏ ਨਾ ਜਾਏ ਬੰਦਾ ਸਪਨੇ ਚ' ਹੀ ਦੇਖ ਰਿਹਾ ਉਹੀ ਬਹੁਤ ਵੱ ਵੱਡੀ ਗੱਲ ਹੈ।
ਉਹ ਬਹੁਤ ਵੱਡੀ ਗੱਲ ਹੈ ਸੱਚੀ। ਉਹ ਚੀਜ਼ ਵੀ ਕੁਛ ਅਲੱਗ ਹੁੰਦੀ ਆ। ਕਦੀ- ਕਦੀ ਤਾਂ ਡਰਾਵਣੇ ਸਪਨੇ ਵੀ ਆ ਜਾਂਦੇ। ਮੇਰੇ ਨਾਲ ਤਾਂ ਪਹਿਲਾਂ ਹੁੰਦਾ ਸੀਗਾ।
ਹੂ
ਦਾਂ ਆਪਾਂ ਕੋਈ ਮਤਲਬ ਮੂਵੀ ਦੇਖੀ। ਕੀ ਹੋਵੇ ਕੁੱਝ ਗੱਲ ਕਰ ਰਹਾ ਹੋਵੇ ਤਾਂ ਆਪਣੇ ਦਿਮਾਗ ਚ' ਰਹਿ ਜਾਂਦਾ ਨਾ ਓਦਾਂ ਹੀ। ਉਹ ਦਿਮਾਗ ਦੇ ਵਿੱਚ ਚੀਜ਼ ਰਹਿ ਗਈ ਦਹੀਂ ਉਹ ਸਪਨਾ ਵੀ ਓਦਾਂ ਦਾ ਹੀ ਡਰਾਵਣਾ।
ਉਹ ਏਦਾਂ ਲੱਗੇ ਆ ਕਿ ਜਿੱਦਾਂ ਨਾ, ਸਾਰ ਕੋਈ ਆ ਕੇ ਪਿੱਛੇ ਖਲੋਤਾ ਆ। ਤਾਂ
ਹਾ-ਹਾ
ਆਪਾਂ ਮੈਂਨ ਅੱਖਾਂ ਖੋਲੀਆਂ ਦੇਖਿਆ ਪਿੱਛੇ ਤਾਂ
ਹਾਂਜੀ।
ਉਹ ਨਾ ਥੋੜ੍ਹੀ ਦੇਰ ਦੇ ਲਈ ਨਾ ਦਿਲ ਨਾ ਇਹ ਹੋ ਗਿਆ ਇਏਦਾਂ ਲੱਗਣ ਜ ਚਾਂ ਸੱਚੀ ਕੋਈ ਆ ਕੇ ਮੇਰੇ ਲਾਗੇ ਖਲੋਤਾ ਹੋਇਆ।
ਹਾਂਜੀ।
ਉਹ ਟੈਮ ਤੋਂ ਬਾਅਦ ਤਾਂ ਇਕੱਲੇ ਬਹਿਣਾ- ਉੱਠਣਾ ਨਾ ਛੱਡ ਹੀ ਦਿੱਤਾ। ਡਰ ਲੱਗਦਾ ਆ।
ਕਿੱਦਾਂ
ਹੁਨ ਤਾਂ ਨਿਆਣੇ ਹੋ ਗਏ, ਤਾਂ ਏਹਨਾਂ ਦੇ ਚ ਤਾਂ ਹੁਨ ਸਭ ਚੀਜ਼ਾਂ ਵੈਸੇ ਹੀ ਭੁੱਲ ਜਾਂਦੀਆਂ ਏ।
ਨਈ ਤਾਂ ਪਹਿਲੇ ਸ ਸਪਨੇ ਜੇਹੜੇ ਡਰਾਵਨੇ-ਡਰਾਵਨੇ ਸਪਨੇ ਹੋਨੇ, ੳ ਵੀ ਦਿਮਾਗ ਚ ਰੇਅ ਜਾਂਦੇ ਹੁੰਦੇ ਸੀਗੇ, ਸਾਰਾ-ਸਾਰਾ ਦਿਨ ਡਰ ਲੱਗਨਾ। ਯਾਰ ਕੱਲੇ ਨੀ ਰਹਿਨਾ ਅਸੀ, ਏਦਾਂ ਹੋਏਗਾ ਓਦਾਂ ਹੋਏਗਾ। ਹੁਨ-ਹੁਨ ਕੁਛ ਯਾਦ ਈ ਨੀ ਰਹਿੰਦਾ, ਨਿਆਣਿਆਂ ਦੇ ਵਿੱਚ
ਹੁਨ ਤੇ ਐਵੇਂ ਕਿ ਦਿਨ ਦਾ ਨਾ, ਰਾਤ ਦਾ ਹੋਸ਼ ਹੈ ਤੇ ਸਪਨੇਆਂ ਦਾ ਕੀ ਹੋਸ਼ ਰਹਿਨਾ ਆ।
ਓ ਤਾਂ ਗੱਲ ਏ
ਨਾਲੇ ਬਚਪਨ ਚ ਅਸੀਂ ਸੁਨਦੇ ਸੀ, ਨਾ ਕਿ ਬਈ ਅ ਕ੍ਰਿਸਮਸ ਦੇ ਟੈਮ ਦੇ ਉੱਤੇ ਮੰਮੀ ਪਾਪਾ ਕਹਿੰਦੇ ਸੀ ਕਿ ਚਲੋ ਸੋ ਜਾਓ, ਸਪਨੇ ਚ ਸੈਂਟਾ ਕਲੋਸ ਮਿਲਨ ਨੂੰ ਆਏਗਾ ਗਿਫ਼੍ਟ ਦੇਕੇ ਜਾਏਗਾ।
ਹਾਂ, ਓਈਓ ਕੀ ਓ ਜਰਾਬਾਂ ਚ ਟੰਗ ਦੋ
ਹਾਂਜੀ, ਜਰਾਬਾ ਚ ਟੰਗ ਦੋ, ਉਸਦੇ ਵਿੱਚ ਗਿਫਟ ਪਾ ਕੇ ਜਾਏਗਾ।
ਪਾਕੇ ਜਾਏਗਾ।
ਅਸੀਂ ਵੀ ਅੱਛੀ, ਤਰ੍ਹਾਂ ਨਾਲ ਨਾ ਟੰਗ-ਟੂਗ ਕੇ ਆਰਾਮ ਨਾਲ ਸੋ ਜਾਂਦੇ ਸੀ, ਕਿ ਸਪਨੇ ਚ ਆਏਗਾ। ਸੈਂਟਾ ਕਲੋਜ ਸਾਨੂੰ ਗਿਫਟ ਦੇ ਕੇ ਉਸਦੇ ਵਿੱਚ ਫਿਰ ਚਲਾ ਜਾਏਗਾ।
ਓ-ਓ ਚੀਜ਼ ਹੁੰਦੀ ਸੀਗੀ, ਗੈਲਰੀ ਦੇ ਵਿੱਚ ਏਦਾਂ ਟੰਗ ਦੇਨਾ ਕਿ ਬਈ ਹੁਨ ਦੇਖੋ ਆਏਗਾ, ਤੇ ਸਾਨੂੰ ਵੀ ਪਤਾ ਲੱਗ ਜਾਏਗਾ। ਸੈਂਟਾ ਕਲੋਜ ਆਏਆ ਸੀ, ਸਾਨੂੰ ਚੀਜ਼ਾਂ ਦੇ ਕੇ ਗੇਆ, ਇਹ ਸਭ ਸਪਨੇ ਆਪਨੇ ਰੀਅਲ ਚ ਕਿੱਥੇ ਔਰ, ਓ ਬੋਲਦੇ ਨਾ ਦੰਦ ਟੁੱਟ ਟੁੱਟ ਜਾਂਦਾ ਏ, ਜਦੋਂ ਤੁਸੀਂ ਆਪਨੇ ਸਰਾਨੇ ਥੱਲੇ ਰੱਖੋ, ਦੇਖੋ ਸੁਪਨੇ ਦੇ ਵਿੱਚ ਓ ਕਿ ਕੇੜੀ ਪਰੀ ਹਾਂ-ਓ ਆਦੀਆਂ ਹੁਨ ਇੰਨੇ ਦੰਦ ਟੁੱਟੇ ਛੋਟੇ ਹੁੰਦੇ, ਤਾਂ ਇੱਕ ਵੀ ਪਰੀ ਨੀ ਆਈ ਸੁਪਨੇ ਵਿੱਚ
ਸਹੀ ਐ
ਪਰ ਸਪਨੇ ਨਾ ਇੱਕ ਜਗ੍ਹਾ ਦੇਖੀ ਜਾਏ ਨਾ, ਬਹੁਤ ਅੱਛੀ ਚੀਜ਼ ਆ।
ਕਦੀ-ਕਦੀ ਐਵੇਂ ਲੱਗਦਾ ਸੁਪਨੇ ਚ ਪਤਾ ਨੀ, ਕਿੱਥੇ ਅਸੀਂ ਘੁੰਮ ਕੇ ਆ ਜਾਈਏ। ਹੈਂ ਕੀਂ ਨੀ ਕਦੀ-ਕਦੀ ਐਵੇਂ ਲੱਗਦਾ ਕਿ ਸਪ ਮੇਰਾ ਇੱਕ ਮੇਹਲ ਹੋ ਵੱਡਾ ਜਿਦੇ ਵਿੱਚ-ਜਿਦੇ ਵਿੱਚ ਅਸੀਂ ਰੇਅ ਰਏਓ ਆਰਾਮ ਨਾਲ ਰੋਟੀ ਪਾਨੀ ਚੱਲ ਰਹੀਏ, ਸਭ ਦੇ ਨਾਲ ਵੱਡਾ ਘਰ ਹੋ, ਵਡ ਸਾ ਜਿਆਦਾ ਸਾਰੇ ਲੋਕੀ ਹੋਏ, ਇੰਨਾ ਆਨੰਦ ਆਏ ਰਹਿਨ ਨੂੰ ਹੈਂ ਕੀਂ ਨੀ ਏਦਾਂ ਦਾ ਲੱਗਦਾ ਐ, ਕਿ ਵੱਡਾ ਘਰ ਹੋਕੇ ਵੱਡ ਜਿਆਦਾ ਲੋਕ ਵੀ ਹੋਨੇ ਚਾਹੀਦੇ ਨੇ, ਏਹੋ ਜੇਹਾ ਸਪਨਾ ਵੀ ਕਿੰਨਾ ਅੱਛਾ ਐ।
ਕਿੰਨਾ ਅੱਛਾ ਐ। ਰੇਅਲ ਲਾਈਫ ਦੇ ਵਿੱਚ ਪਰ ਉਦਾ ਹੁੰਦਾ ਨੀ, ਪਰ ਸਪੇਨੇ ਦੇ ਵਿੱਚ ਹੀ ਚੀਜ਼ਾਂ ਦੇਖ ਕੇ ਬੜਾ ਇੰਜੋਏ ਕਰ ਲੈਈਦਾ ਬੜਾ ਅੱਛਾ ਲੱਗਦਾ ਐ
ਹਾਂਜੀ, ਨਾਲੇ ਹੁਨ ਤੇ ਪਰਿਵਾਰ ਏਕ ਕਠੇ ਰੇਅ ਵੀ ਨੀ ਗਏ ਨਾ, ਤੇ ਹੁਨ ਐਵੇਂ ਲੱਗਦਾ ਐ ਕਿ ਬਸ ਥੋੜਾ ਵੱਡਾ ਪਰਿਵਾਰ ਹੋ, ਜਿੱਥੇ ਸਾਰੇ ਓ ਤੇ ਸਾਰੇ ਰਲ ਮਿਲਕੇ ਰੇਅ, ਕਦੀ-ਕਦੀ ਓ ਕਾਰਟੂਨ ਦੀ ਦੁਨੀਆਂ ਦੇਖ ਫੇਰ ਨਾ ਅ ਅੱਜ-ਕੱਲ ਐਨੀਮੇਸ਼ਨ ਵੀਡੀਓਜ਼ ਬਣਦੀ ਐ, ਐ ਈ ਤੇ - ਕਿੰਨਾ ਵੱਧੀਆ ਲੱਗਦਾ ਓ, ਐਵੇਂ ਲੱਗਦਾ ਓਦਾਂ ਈ ਅੱਸੀਂ ਵੀ ਰਈਏ ਸਾਰੇ।
ਜੀ ਕੋਈ ਚੀਜ਼ ਵੇਖਦੇ ਛੋਟੇ ਹੁੰਦੇ ਕਾਰਟੂਨ ਦੇ ਲੇਕਿਨ ਏ ਸਭ ਹੋਨਾ ਦਿਮਾਗ ਦੇ ਵਿੱਚ- ਵੀ ਨਾ ਜਿੱਦਾਂ ਚੀਜ਼ ਹੈਗੀ ਰਾਤ ਨੂੰ ਸੁਪਨੇ ਦੇ ਵਿੱਚ ਵੀ ਇੱਦਾਂ ਲੱਗਦਾ, ਜਿੱਦਾਂ ਅਸੀਂ ਓਥੇ ਪੋਂਚੇ ਹੋਏ ਆ। ਕਿੰਨਾ ਸੋਹਣਾ ਲੱਗ ਰੇਹਾ ਸੀ। ਸਾਰੀ ਥਾਂ ਤੇ ਇੰਨੀ ਹਰਿਆਲੀ, ਹਰ ਚੀਜ਼ ਫਰੂਟਸ ਲੱਗੇ ਚੋਕਲੇਟ ਦੇ ਉਹ ਕੀ ਉਹ ਫੁਵਾਰੇ ਜਾਂਦੇ ਸੀਗੇ ਬੋਲਦੇ ਓ ਏ ਸੱਚੀ ਹੁੰਦਾ ਵੀ ਸੀਗਾ ਇੱਦਾਂ ਨਾ ਦਿਮਾਗ ਦੇ ਵਿੱਚ ਜਿੱਦਾਂ ਆਪਾਂ ਕਾਰਟੂਨ ਦੇਖ ਰਹੇ ਆ, ਐਡ ਦੇਖ ਰਹੇ ਦਿਮਾਗ- ਜੇ ਬੈਠ ਜਾਣੇ ਕੋਲ ਸਪਨੇ ਦੇ ਵਿੱਚ ਵੀ ਓਹੀ ਚੀਜ਼ਾਂ ਦਿਖਣੀਆਂ ਇੰਨਾ ਅੱਛਾ ਲੱਗਣਾ- ਕਿ ਬਈ ਯਾਰ ਸਪਨਾ ਅਸੀਂ ਦੇਖਿਆ ਸੀਗਾ ਏਦਾਂ ਦਾ। ਸਵੇਰੇ ਅੱਖਾਂ ਖੁੱਲਦੀਆਂ ਤਾਂ ਕਿੱਥੇ ਮੰਜੇ ਤੇ ਹੁੰਨੇ ਆਪਣੇ। ਯਾਰ ਏ ਤਾਂ ਸਪਨਾ ਸੀਗਾ, ਏ ਕਦੋਂ ਸਪਨਾ ਪੂਰਾ ਹੋਣਾ ਪਤਾ ਨੀ। ਮੇਰਾ ਤਾਂ ਇੱਕ ਸਪਨਾ ਚ ਏ, ਈ ਇੱਕ ਵਾਰੀ ਮੈਂ ਕਨੇਡਾ ਟੂਰ ਮਾਰ ਕੇ ਔਣਾ, ਮੇਰਾ ਸਪਨਾ ਆ ਸ ਜੀ, ਕਨੇਡਾ ਇੱਕ ਵਾਰੀ ਟੂਰ ਮਾਰ ਕੇ ਔਣਾ।
ਬਾਰ ਦੇ ਦੇਸ਼ ਦਾ ਵੀ ਇੱਕ ਆਪਣਾ ਈ ਮਜ਼ਾ ਹੈ ਕੇ ਨਈ। ਇੱਥੇ ਅਹ ਇੰਡੀਆ ਚ ਉਹ ਮਜ਼ਾ ਨਈ ਐ ਜੇੜਾ ਬਾਹਰ ਦੇ ਦੇਸ਼ਾ ਚ ਦੇਖੋ ਇੰਨੇ ਵੱਡੇ- ਵੱਡੇ ਅੱਛੇ -ਅੱਛੇ ਰੋਡ ਸਾਫ਼ ਸੁਥਰੇ ਉੱਧਰ ਦਾ ਮੌਸਮ ਸਭ ਤੋਂ ਵੱਡਾ ਜੇੜਾ ਠੰਡਾ ਇੱਥੇ ਮਿਲਦਾ ਨੀ।
ਔਰ ਕਿੱਦਾਂ ਫੋਨ ਦੇ ਵਿੱਚ ਅਗਰ ਵੀਡੀਓ ਦੇਖ ਲਈਏ ਨਾ ਕੈਨੇਡਾ ਦੀ ਤਾ ਕੀ ਏਦਾਂ, ਮਤਲਬ ਇੱਕ ਚਾ ਹੈਗੀ ਕਿ ਜਾਣਾ ਆ ਤਾਂ ਫਿਰ ਨਾ ਕੀ ਹੁੰਦਾ ਸਪਨੇ ਦੇ ਵਿੱਚ ਵੀ ਨਾ ਫਿਰ ਕਨੇਡਾ ਈ ਨਜ਼ਰ ਆਂਦਾ ਆ। ਕਿੱਦਾਂ ਲੱਗਦਾ ਕਿ ਹਾਏ ਅਸੀ
ਹਾਂਜੀ, ਨਈ -ਨਈ ਸਪਨਾ ਈ ਓ ਵੀ ਇੱਕ ਤਰੀਕੇ ਨਾਲ ਹਰ ਕਿਸੀ ਦਾ ਹੁੰਦਾ ਆ, ਕਿੰਨੇ ਲੋਕੀ ਓ ਸਪਨਾ ਵੇਖਦੇ ਨੇ। ਕਿ ਅਸੀਂ ਬਾਰ ਮੁਲਕ ਜਾਣਾ ਐ, ਉੱਥੇ ਸੈਟ ਹੋਣਾ ਆ, ਕਿੰਨਾ ਅੱਛਾ ਓਧਰ ਦਾ ਕਲਾਈਮੇਟ, ਰੈਣਾ ਖਾਣਾ- ਪੀਣਾ
ਓਹੀ ਨਾ। ਸਭ ਕੁਛ ਚੀਜ਼ਾਂ ਐ ਹੁੰਦੀਆਂ, ਬਸ ਆਪਣੀ -ਆਪਣੀ ਜਗ੍ਹਾ ਬੋਹਤ ਅੱਛੀ ਚੀਜ਼ ਐ। ਏਦਾਂ ਤਾਂ ਲੈ ਨਈ ਸਕਦੇ, ਏਦਾਂ ਰੀਅਲ ਲਾਈਫ ਦੇ ਵਿੱਚ ਕਦੋਂ ਚੀਜ਼ਾਂ ਪੂਰੀਆਂ ਹੋਣੀਆਂ ਪਤਾ ਨੀ ਪਰ ਸਭ। ਆਪਣੇ ਦੀ ਦੁਨੀਆਂ ਚ ਤਾਂ ਸਭ ਕੁੱਝ ਪੂਰਾ ਹੋ ਜਾਂਦਾ, ਤੇ ਓਹ ਚੀਜ਼ ਨਾ ਬੜੀ ਅੱਛੀ ਲੱਗਦੀ, ਪਰ ਜਦੋਂ ਚੰਗਾ ਸਪਨਾ ਆਂਦਾ ਨਾ ਤਾਂ, ਓਹ ਚੀਜ਼ ਮਤਲਬ ਨਾ ਦਿਨ ਵੀ ਬੜਾ ਅੱਛਾ ਜਾਂਦਾ। ਕਿ ਹਾਂ ਯਾਰ ਏ ਸਪਨਾ ਆਇਆ ਸੀ ਕਿ ਪਤਾ ਏਦਾ ਹੋਓ। ਬੋਲਦੇ ਨਾ ਚੰਗੇ ਸਪਨੇ ਦੱਸਣੇ ਨੀ ਚਾਈਦੇ ਕਿਸੇ ਨੂੰ
ਹਾਂਜੀ- ਹਾਂਜੀ।
ਪੂਰੇ ਨੀ ਹੁੰਦੇ, ਪਰ ਕੀ ਐ ਓਸ ਚੀਜ਼ ਨੂੰ ਪੂਰਾ ਕਰਨ ਲਈ ਦੱਸਣਾ ਤਾਂ ਪੈਣਾ ਨਾ ਅੱਗੇ ਵਾਲੇ ਨੂੰ ਕਿ ਵਈ ਹਾ ਅਸੀ ਆ ਸਪਨਾ ਦੇਖਿਆ।
ਹਾਂਜੀ, ਨਈ ਵੱਧੀਆ ਹੈ ਕਿ ਨਈ ਸਪਨੇ ਓ, ਏ ਜੇ, ਓ, ਕਿ ਜਿੱਦੇ ਕਿ ਨਾ ਹਰਿਆਲੀ ਹੋ ਵੱਡੇ -ਵੱਡੇ ਪੇੜ ਹੋਏ ਕੋਈ ਟੈਨਸ਼ਨ ਨਈ ਆਰਾਮ ਨਾਲ ਖਾਣਾ -ਪੀਣਾ ਜੰਗਲ ਇੱਕ ਖੁਲਾ ਜੰਗਲ ਹੋਏ ਜਿੱਥੇ ਸਾਰੇ ਪੂਰਾ ਪਰਿਵਾਰ ਰੈਣ ਨੂੰ ਚੱਲ ਜਾਏ ਹੈ ਕਿ ਨਈ, ਕੋਈ ਟੈਸ਼ਨ ਨਈ। ਆਰਾਮ ਨਾਲ ਆਪਣੀ ਲਾਈਫ ਕੱਢ ਰਏ ਨੇ ਓਥੇ ਦੀ ਲੱਕੜੀਆਂ ਤੋੜ ਕੇ ਲੈ, ਕੇ, ਆਈਏ ਲੈ, ਕੇ, ਆ ਕੇ, ਚੁੇਲੇ ਤੇ ਇਸਦੇ ਉੱਤੇ ਰੋਟੀ ਬਨਾ ਰਏ ਨੇ। ਫਲ ਫਰੂਟ ਸਬਜ਼ੀਆਂ ਸਾਰੀ ਸਾਨੂੰ ਓਥੇ ਦੀ ਮਿਲ ਜਾ ਰਈ ਐ ਕੇ ਨਈਂ। ਕਿੰਨਾ ਵਦੀਆ ਲੱਗਦਾ ਓ ਵੀ ਸਪਨਾ।
ਕੁਝ ਚੀਜ਼ਾਂ ਬੋਤ ਅੱਛੀਆਂ ਲੱਗਦੀਆਂ।
ਜਿੱਥੇ ਓ ਚ ਐ ਸ਼ੈਰਾਂ ਦੀ ਟੈਂਨਸ਼ਨ ਈ ਨਾ ਹੋਏ। ਨਾ ਰੋਜ਼ ਦੀ ਲਾਈਟ ਦੀ ਟੈਨਸ਼ਨ ਹੋਏ ਨਾ ਰੋਜ਼ ਦੀ ਪਾਨੀ ਦੀ ਟੈਨਸ਼ਨ ਹੋਏ।
ਲਾਈ ਓਏ ਜਦੋਂ ਮੇਰੇ ਡੈਡੀ ਜੀ ਪੂਰੇ ਹੋਏ ਸੀ ਨਾ ਓਸ ਟਾਈਮ ਤੇ ਸਾਡੀ ਮੰਮੀ ਬੜਾ ਰੋਈ। ਸੀਗੇ ਆਂਦੇ ਕੇ ਕਿਤੇ ਗਏ ਨੀ ਓ ਇੱਥੇ ਈ ਐ। ਦੇਖੀ ਤੇਰੇ ਸਪਨੇ ਚ ਆਉਗੇ, ਓ ਚੀਜ਼ ਹੁੰਦੀ ਐ ਕੇ ਓ ਜ ਓ ਸੋਚਦੇ ਨਾ ਓ ਫੇਰ ਸੱਚੀ ਸਪਨੇ ਚ ਔਂਦੇ, ਪਰ ਓ ਸਪਨਾ ਜਦੋਂ ਔਂਦਾ ਨਾ ਏਨਾ ਅੱਛਾ ਲੱਗਦੈ ਨਾ ਫੇਰ। ਕੀ ਮਤਲਬ ਨਾ ਏਦਾਂ ਲੱਗਦੈ ਕੇ ਜਿੱਦਾਂ ਨਾ ਡੈਡੀ ਸੱਚੀ ਮੈਨੂੰ ਮਿਲਕੇ ਗਏ। ਓ ਚੀਜ਼ ਹੋ ਜਾਂਦੀ ਐ ਸਪਨਾ ਨਾ ਓਨਾਂ ਦੇ ਬਾਰੇ ਸੋਚਦੇ ਰਏ। ਸੋਚਦੇ ਰਏ, ਸਪਨਾ ਆ ਈ ਜਾਂਦੈ। ਓਨਾਂ ਦਾ, ਔਰ ਓ ਬੜਾ ਅੱਛਾ ਲੱਗਦੈ। ਵੀ ਅਸੀਂ ਡੈਡੀ ਨੂੰ ਮਿਲੇ ਅਪਨੇ ਸਪਨੇ ਦੇ ਵਿੱਚ ਈ ਵਦੀਆ ਮਿਲੇ ਆ।
ਓਹੀ
ਬੋਤ ਮੈਨੂੰ ਸਪਨੇ ਬੋਤ ਆਂਦੇ।
ਕਿਸੀ ਨੂੰ ਮਿਲਨਾ ਬੋਤ ਹੈ ਕੀ ਨਈ।
ਬਟ ਬੜਾ ਅੱਛਾ ਲੱਗਦੈ। ਸਪਨਾ ਹੋਨਾ ਚਾਈਦੈ ਹਰ ਚੀਜ਼ ਹਰ ਕਿਸੇ ਨੂੰ ਹੱਕ ਐ ਸਪਨੇ ਦੇਖਨ ਦਾ। ਹਰ ਕੋਈ ਖੁਸ਼ ਹੋ ਕੇ ਦੇਖਦਾ ਵੀ ਐ।
ਹਾਂਜੀ।
ਬਾਕੀ ਤਾਂ, ਰੀਅਲ ਲਾਈਫ ਤਾਂ ਏਦਾਂ ਈ ਐ।
ਓ ਤਾਂ ਹੈ ਈ, ਨਾਲੇ ਹੁਨ ਜ਼ਿੰਦ ਜਿੰਦਗੀ ਵੀ ਸਪਨਿਆਂ ਵਰਗੀ ਰੈ ਨੀ ਗਈ, ਦੇਖੋ ਸਪਨੇ ਦੇ ਰਾਤ ਨੂੰ ਸੋਚਦੇ ਰਏ ਸਵੇਰ ਤਾ ਉੱਠ ਕੇ ਫੇਰ ਤਾਂ ਓਈ ਕੰਮਾਂ ਕਾਰਾਂ ਤੇ ਲੱਗ ਜਾਂਦੇ ਨੇ ਭੁਲ
ਲੇਕਿਨ ਇੱਕ ਸਪਨੇ ਚ ਇਸ ਤਰਾਂ ਦੀ ਦੁਨੀਆਂ ਵੀ ਹੋਨੀ ਚਈਦੀ ਏ ਬਹੁ ਜ਼ਰੂਰੀ ਐ। ਕਦੀ-ਕਦੀ ਉਤੇ ਨਾ ਜਾਨਾ ਚਾਈਦੈ ਇਸ ਤਰਾਂ ਟੈਨਸ਼ਨ ਫ੍ਰੀ ਹੋਨ ਨੂੰ, ਬੰਦੇ ਨੇ ਬੰਦੇ ਦੇ ਹਰ ਸਪਨੇ ਪੂਰੇ ਹੋਨੇ ਚਾਈਦੇ ਨੇ।
ਜ਼ਰੂਰ ਹੋਨੇ ਚਾਈਦੇ ਜੀ, ਓ ਚੀਜ਼ ਨਾ ਅੱਛੀ ਵੀ ਲੱਗਦੀ ਐ। ਆਪਾਂ ਬੋਲਦੇ ਆਂ ਕੇ ਬਈ, ਕੋਈ ਨੀ। ਰੀਅਲ ਲਾਈਫ਼ ਚ ਨੀ ਤਾਂ ਸਪਨਿਆਂ ਚ ਸਬ ਕੁਛ ਦੇਖ ਲੇਆ ਅਸੀ, ਏਦਾਂ ਸੋਚਦੇ ਆਂ ਆਪਾਂ।
ਓਈ ਠੀਕ ਏ ਚਲੋ, ਮੇਨੂੰ ਇੱਕ ਅਰਜੈਂਟ ਕੋਲ ਆ ਰਿਆ ਆਪਾਂ ਗੱਲ ਕਰਦੇ ਫਿਰ ਬਾਦ। ਅੱਛਾ ਠੀਕ ਏ, ਵਦੀਆ ਲੱਗੇਆ ਤੁਆਡੇ ਨਾਲ ਗੱਲ ਕਰਕੇ ਸਸੀ ਕਾਲ ਜੀ। ਹਾਂਜੀ।